ਸਤ ਸ਼੍ਰੀ ਅਕਾਲ ਵਧੀਆ ਜੀ ਤੁਸੀਂ ਦੱਸੋ?
ਬਸ ਵਧੀਆ ਤੁਸੀਂ ਸੁਣਾਓ ਕੀ ਕਰਦੇ ਹੋ ਹੋ?
ਕੁਛ ਨੀ ਹੁਣੇ ਆ ਹੀ ਨਾਸ਼ਤਾ ਕਰਕੇ ਤੇ ਅੱਜ ਲੇਟ ਹੋ ਗਿਆ ਮੈਂ ਬਸ ਉਹਨੂੰ ਦੁਪਹਿਰ ਵੀ ਬਣਾਵਾਂਗੇ। ਹਾਂਜੀ।
ਕੀ ਖਾਦਾ ਨਸਤੇ ਤੁਸੀਂ?
ਅੱਜ ਭਟੂਰੇ ਛੋਲੇ ਖਾਏ ਸੀ ਬਜ਼ਾਰੋਂ ਮੰਗਵਾਏ ਸੀ ਜੇ।
ਕਹਿੰਦੇ ਨਾ ਬਾਹਰ ਦਾ ਨੀ ਖਾਣਾ ਚਾਹੀਦਾ ਸਿਹਤ ਖਰਾਬ ਜਾਂਦੀ ਹੈ।
ਹੋ ਤੇ ਜਾਂਦੀ ਐ ਬਸ ਗੈਸਟ ਆਏ ਸੀਗੇ ਤਾਂ ਕਰਕੇ ਅੱਜ ਬਣਾ ਮੰਗਵਾ ਲਿੱਤਾ ਬਣਾਣ ਦਾ ਟਾਈਮ ਨੀ ਸੀਗਾ ਨਈ ਤੇ ਬਣਾ ਲੈਂਦੇ ਬਣਾ ਤੇ ਲੈਂਦੇ ਆ। ਪਰ ਟਾਈਮ ਜ਼ਿਆਦਾ ਹੋ ਗਿਆ ਸੀ ਤਾਂ ਕਰਕੇ
ਹਾਂਜੀ-ਹਾਂਜੀ,
ਹਾਂਜੀ, ਹੋਰ ਜੀ ਤੁਸੀਂ ਦੱਸੋ? ਵਧੀਆ ਜੀ।
ਹੋਰ ਕੀ ਕਰਦੇ ਪਏ ਔ?
ਕੁਛ ਵੀ ਹੁਣੇ ਫਰੀ ਹੋਏ ਆ ਕੰਮ ਕੁਮ ਕਰਕੇ ਬਸ ਹੁਣ ਪਹਿਰ ਦੀ ਤਿਆਰੀ ਜੇ ਉਹ ਬਣਾਣਾ ਐ ਦੇਖਦੇ ਆ ਹੁਣ ਕੀ ਬਣੇਗਾ।
ਹਾਂਜੀ ਹੋਰ ਦੱਸੋ?
ਵਧੀਆ ਜੀ ਤੁਸੀਂ ਖਾ ਲਿਆ ਨਾਸ਼ਤਾ?
ਅਸੀਂ ਖਾ ਲਿਤਾ ਨਾਸ਼ਤਾ।
ਠੀਕ ਐ ਜੀ।
ਹਾਂਜੀ ਹਾਂਜੀ, ਅਸੀਂ ਖਾਦੇ ਸੀ ਨੂਡਲਸ ਖਾਦੇ ਸੀ। ਸੋ ਕੋਲਡ ਡਰਿੰਕ ਵਗੈਰਾ ਪੀਤੀ ਸੀ ਅੱਜ ਕਿਸੇ ਦਾ ਬਰਡੇ ਸੀ ਨਾ।
ਠੀਕ ਐ ਜੀ ਠੀਕ ਐ।
ਹਾਂਜੀ, ਹੋਰ ਦੱਸੋ ਬ੍ਰੈਡ ਪਕੌੜੇ ਹੋ ਗਏ ਨੇ ਨੂਡਲਸ ਹੋ ਗਏ ਨੇ ਕੋਲਡ ਡਰਿੰਕ ਹੋ ਗਏ ਨੇ।
ਅੱਛਾ ਜੀ ਠੀਕ ਐ ਜੀ, ਵਧੀਆ ਹੋਰ? ਬਰਡੇ ਤੇ ਗਏ ਸੀ ਲੋਕਲ ਜਾ ਦੂਰ? ਅੱਛਾ ਜੀ ਫੇਰ ਠੀਕ ਐ ਜੀ, ਹੋਰ-ਹੋਰ ਦੱਸੋ?
ਬਸ ਵਧੀਆ ਜੀ, ਤੁਸੀਂ ਸੁਣਾਓ? ਬਸੀ ਹੁਣ, ਬਸ ਅਸੀਂ ਹੁਣ ਬਣਾਏ ਰਾਜਮਾਂ ਚਾਵਲ ਤੁਸੀਂ ਸੁਣਾਓ?
ਠੀਕ ਐ ਜੀ ਇਹ ਹੁਣ ਤੁਹਾਡੀ ਦੁਪਹਿਰ ਦੀ ਬਣੇਗੀ ਹਨਾ।
ਹਾਂਜੀ-ਹਾਂਜੀ ਰਾਜਮਾਂ ਚਾਵਲਗੇ ਸਾਡੇ ਹੁਣ
ਠੀਕ ਐ ਜੀ ਨਹੀਂ ਹੁਣ ਸਾਡੇ ਅਸੀਂ ਅੱਛਾ ਜੀ।
ਹਾਂਜੀ,
ਠੀਕ ਐ ਜੀ। ਵਧੀਆ ਜੀ, ਤੇ ਰਾਜਮਾਂ ਚਾਵਲ ਬਣ ਗਏ ਨੇ?
ਨਹੀਂ ਬਸ ਰੱਖੇ ਹੋਏ ਨੇ ਅਸੀਂ।
ਠੀਕ ਐ ਜੀ ਸਹੀ ਗੱਲ,
ਹਾਂਜੀ-ਹਾਂਜੀ, ਬਸ ਹੁਣ ਤੜਕਾ ਲਗਾ ਗੇ ਟਮਾਟਰ ਹਰੀ ਮਿਰਚ ਪਾ ਕੇ ਪਿਆਜ ਕੁਤਰ ਕੇ
ਅੱਛਾ ਜੀ ਠੀਕ ਐ ਜੀ ਠੀਕ ਐ।
ਹਾਂਜੀ ਫੇਰ ਉਹਦੇ ਨਾਲ ਚਾਵਲ, ਰਾਜਮਹ ਨਾਲ ਚਾਵਲ ਚੱਲਦੇ ਹੀ ਨੇ।
ਹਾਂਜੀ ਹਾਂਜੀ ਉਹ ਤੇ ਹੈ ਈ ਐ ਜੀ ਵਧੀਆ ਸਗੋਂ।
ਹਾਂਜੀ ਜੀ ਹੋਰ ਦੱਸੋ?
ਬਸ ਵਧੀਆ ਜੀ, ਤੁਸੀਂ ਸੁਣਾਓ ਆਪਣਾ ਹੋ ਗਏ ਵੇਹਲੇ?
ਹਾਂਜੀ ਵਹਲੇ ਈ ਵਹਲੇ ਨੇ।
ਵੇਲੇ ਹੋਣਾ ਚਾਹੀਦਾ। ਬਸ ਅਸੀਂ ਆਪ ਹੁਣ ਬਣਾਵਾਂਗੇ ਦੇਖਦੇ ਆ ਹਲੇੇ ਕੀ ਬਣੇਗਾ ਹਲੇੇ ਕੁਛ ਤਿਆਰੀ ਨੀ ਐ। ਇਹ ਆਣਗੇ ਤੇ ਇਹ ਤੇ ਕਹਿ ਰਹੇ ਨੇ ਕਿ ਕੁੱਛ ਲਾਈਟ ਵੇਟ ਬਣਾ ਲਓ ਕੀ ਪਤਾ ਕਿ ਖਿਚੜੀ ਬਣਾ ਲਈਏ ਜਾਂ
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਹਾਂਜੀ ਬਸ ਹੁਣ ਬਣਾਵਾਂਗੇ ਫਿਰ ਦੇਖਦੇ ਹਾਂ
ਹਾਂਜੀ
ਮੈਂ ਹਾਂਜੀ ਹੋਰ
ਹੋਰ ਸੁਣਾ ਤੁਸੀਂ ਕਿੰਨੇ ਪੜ੍ਹੇ ਲਿਖੇ ਹੋ
ਮੇਰੀ ਟੈਂਨਥ ਕੀਤੀ ਹੋਈ ਹੈ
ਲੋ ਕੋਲ ਕਿੱਦ ਕੀਤੀ ਓਦਾਂ ਕੀਤੀ ਸੀ ਕੋਲ ਹੀ ਦੂਰ ਜਾਂਦੇ ਸੀ ਪੜ੍ਹਨੇ
ਨਹੀਂ ਲਾਗੇ ਸੀ ਸਾਡਾ ਸਕੂਲ ਗੌਰਮੈਂਟ ਹੈਗਾ ਸੀ ਸੀ ਬੜਾ ਅੱਛਾ ਸਕੂਲ ਸੀ ਐਵੇਂ ਨੀ ਕਹਿਣਾ ਮਤਲਬ ਪੜ੍ਹਾਈ ਵੀ ਵਧੀਆ ਸੀ
ਫੀਸਾਂ ਵਗੈਰਾ ਹੁਣ ਤੋਂ ਬੜੀ ਮਹਿੰਗੀਆਂ ਫੀਸਾਂ ਫੀਸਾਂ ਇੰਨੀ ਮਹਿੰਗੀ ਹੋ ਗਈ ਹੁਣ ਤੋਂ
ਹਾਂਜੀ- ਹਾਂਜੀ ਹੁਣ ਤਾਂ ਅੱਜ- ਕੱਲ੍ਹ ਇੰਨਾ ਬੈਨੀਫਿਟ ਨਹੀਂ ਜਿੰਨੀ ਖਰਚੇ ਹੈਗੇ ਨੇ, ਪਰ ਕੀ ਕਰੀਏ ਪੜ੍ਹਾਉਣ ਵਾਲੇ ਪੜ੍ਹਾਈ ਵੀ ਜਾ ਰਹੇ ਨੇ
ਹਾਂਜੀ ਪੜ੍ਹਾਈ ਤੇ ਜਾ ਰਹੇ ਨੇ ਪਰ ਪਹਿਲਾਂ ਨਾ ਥੋੜ੍ਹਾ ਸਹੀ ਹੁੰਦਾ ਸੀ ਨਾ ਫੀਸਾਂ ਵੀ ਥੋੜ੍ਹੀ ਘੱਟ ਹੋ ਜਾਂਦੀ ਹੁਣ ਹੁਣ ਘੱਟ ਨਹੀਂ ਕਰਦੇ
ਹਾਂਜੀ ਹਾਂਜੀ ਇਹ ਤੇ ਹੈ ਹੀ
ਹਾਂਜੀ ਇਹ ਵੀ ਨੀ ਕਹਿੰਦੇ ਚੱਲ ਦੋਨੋ ਬੈਨ ਬਰਾ ਆ ਰਹੇ ਨੇ ਥੋੜ੍ਹੇ ਘੱਟ ਕਰਦੀ ਏ ਫੀਸ ਵੀ
ਬਿਲਕੁਲ ਐਵੇਂ ਵੀ ਹੋਣਾ ਚਾਹੀਦਾ ਪਰ ਦੇਖੋ ਕੀ ਬਣਦਾ ਹੈਗਾ
ਇਹ ਜ਼ਮਾਨੇ 'ਚ ਬਲਾ ਫਰ ਜ ਵੀ ਕੀ ਸੀ
ਹਾਂ- ਹਾਂ ਪਹਿਲੇ ਵਾਲੇ 'ਚ ਤੇ ਬੜਾ ਫ਼ਰਕ ਸੀ ਜੇ
ਕਹਿੰਦੇ ਨੇ ਮਹਿੰਗਾਈ ਵੀ ਇੰਨੀ ਵੱਧ ਗਈ ਨੇ ਪਹਿਲਾਂ ਤਾਂ ਕਹਿੰਦੇ ਨੇ ਦਾਸ ਰੁਪਏ ਦਾ ਦੂਧ ਵੀ ਇੰਨਾ ਸਾਰਾ ਆ ਜਾਂਦਾ ਸੀ ਪਹਿਲਾਂ ਹੁਣ ਤਾਂ ਵੇਖੋ ਦੂਧ ਵੀ ਸੱਤਰ ਰੁਪਏ ਕਿੱਲੋ ਹੋਇਆ ਪਿਆ
ਬਿਲਕੁਲ ਸਹੀਆ ਇਹ ਤੇ ਹੈ ਹੀ ਹੈ
ਹਾਂਜੀ
ਹੋਰ
ਹੋਰ ਦੱਸੋ
ਵਧੀਆ ਜੀ ਤੁਸੀਂ ਦੱਸੋ
ਬਸ ਜੀ ਵਧੀਆ ਜੀ ਤੁਸੀਂ ਸੁਣਾਓ ਤੁਹਾਡੀ ਮੂਵੀ ਕਿਹੜੀ ਫੇਵਰੇਟ ਹੈਗੀ ਆ
ਮੇਰੀ ਵੈਸੇ ਤਾਂ ਜ਼ਿਆਦਾਤਰ ਭੂਤਾਂ ਵਾਲੀ ਹੈਗੀ ਫੇਵਰੇਟ ਉਵੇਂ ਪੰਜਾਬੀ ਵਿੱਚ ਨੀਮੈਂ ਸੱਸ ਕੁੱਟਣੀ ਉਹ ਵੀ ਅੱਛੀ ਏ ਹੋਰ ਵੀ ਬਥੇਰੀਆਂ ਹੈਗੀ ਜਿਹੜੀ ਵਧੀਆ ਹੈਗੀਆਂ ਨੇ ਮਤਲਬ ਜਿਨ੍ਹਾਂ ਦੇ ਫਲਿਪਿੰਗਸ ਅੱਛੀਆਂ ਹੁੰਦੀਆਂ ਨੇ
ਹਾਂਜੀ ਹਾਂਜੀ
ਹਾਂਜੀ ਬਾਕੀ ਉਵੇਂ ਹਿੰਦੀ ਮੂਵੀਜ਼ 'ਚ ਤੇ ਬਹੁਤ ਕੁਛ ਹੈਗਾ ਆ ਅਗਰ ਵੇਖਿਆ ਜਾਏ ਤੇ ਪਰ ਆ ਕਿ ਚਲੋ ਵੇਖਣਾ ਵੇਖਣ ਨੀ ਦਿੰਦੇ ਨਿਆਣੇ ਇਹਨਾਂ ਨੂੰ ਕਾਟੂ ਉਹਨੂੰ ਚਾਹੀਦੇ ਨੇ ਨਾਨੀ ਮੋਰਨੀ ਤੇ ਮੈਂ ਤੋਤਾ ਮੈਂ ਤੋਤਾ
ਹਾਂਜੀ ਹਾਂਜੀ
ਬਸ ਏਹ ਲਾਗੂ ਹੋਣਾ ਚਾਹੀਦਾ ਇਹਨਾਂ ਦਾ ਬਾਕੀ ਦੁਨੀਆਂ ਪਰੇ ਜਾਏ
ਹਾਂਜੀ ਹਾਂਜੀ
ਹੋਰ ਦੱਸੋ
ਹੋ ਦਸ ਬਸ ਜੀ ਬਸ ਜੀ ਵਿਹਲੇ ਨੀ
ਅੱਛਾ ਜੀ ਸਾਡੇ ਆਪ ਮੈਂ ਨਾ ਤੁਰਪਾਈ ਕਰਦੀ ਨਾ ਕਿਸੇ ਦੀ ਸ਼ਰਟਾਤ ਤੁਰਪਾਈ ਕਰਕੇ ਹੁਣੇ ਹਟੀ ਸੀਗੀ ਤੇ ਹੁਣੇ ਫਰੀ ਹੋਵਾਂਗੇ ਨਾ, ਤੇ ਫੇਰ, ਮੈਂ ਕਿਹਾ ਚਲੋ ਫਿਰ ਵੇਖਦੇ ਆਂ
ਹਾਂਜੀ -ਹਾਂਜੀ, ਹੋਰ
ਬਸ ਵਧੀਆ ਜੀ ਤੁਸੀਂ ਦੱਸੋ
ਬਸ ਵਧੀਆ ਜੀ ਤੁਸੀਂ ਪਾਤੇ ਸਕੂਲ ਆਪਣੇ ਬੱਚੇ
ਹਾਂਜੀ ਮੇਰੇ ਬੱਚੇ ਸਕੂਲ ਜਾਂਦੇ ਨੇ ਇਕ ਪਲੇਵੇ ਜਾਂਦਾ ਹੈ ਗੁੜੀਆਂ ਮੇਰੀ ਛੋਟੀ ਏ, ਬਸ ਮੁੰਡਾ ਮੇਰਾ ਜਾਂਦਾ ਹੈਗਾ ਬਸ ਥੋੜਾ ਟਾਈਮ ਹੋ ਰਿਹਾ ਹੈ ਛੇ ਜੂਨ ਤੋਂ ਛੇ ਜੁਲਾਈ, ਤੋਂ ਬਾਅਦ ਉਹਦਾ ਵੀ ਲੱਗ ਜਾਣਾ ਆ ਫਿਰ ਸਕੂਲੇ ਜਾਏ ਕਰੇਗਾ ਥੋੜ੍ਹੀ ਸ਼ਾਂਤੀ ਆਈ ਕਰੇਗੀ,
ਹਾਂਜੀ ਬਸ ਨਿਆਣੇ ਆ ਬਸ ਇਹ ਮਹੀਨੇ ਨਿੱਕੇ ਨਿੱਕੇ ਹੁੰਦੇ ਨੇ ਨਾ ਥੋੜਾ ਤੰਗ ਜ਼ਿਆਦਾ ਕਰਦੇ ਨੇ,
ਹਾਂਜੀ-ਹਾਂਜੀ, ਇਹ ਤੇ ਹੈ ਹੀ ਹੈ ਜੀ ਬਿਲਕੁਲ ਜੀ।
ਪਰ ਨਿਆਣਿਆ ਦੇ ਬਿਨਾਂ ਵੀ ਕੁਛ ਨੀ ਹੈਗਾ ਨਿਆਣੇ ਵੀ ਬਹੁਤ ਜ਼ਰੂਰੀ ਹੈਗੇ ਨੇ।
ਬਿਲਕੁਲ ਇਹ ਤੇ ਹੈ ਹੀ ਹੈ ਜੀ ਅੱਜ ਕੱਲ ਦੇ ਟਾਈਮ ਚ ਬਹੁਤ ਜ਼ਰੂਰੀ ਨੇ। ਹੋਰ ਵਧੀਆ ਜੀ ਵਧੀਆ ਤੁਸੀਂ ਸੁਣਾਓ।
ਤੁਹਾਨੂੰ ਕਿਹੜੀ ਬੋ ਦੀ ਮੂਵੀ ਪਸੰਦ ਹੈਗੀ ਹੈ।
ਕਚਨਾ ਕਚਨਾ ਟੂ, ਇੱਕ ਆਈ ਫਿਲਮ ਹੈਗੀ ਉਹ ਵੀ ਬੜੀ ਵਧੀਆ ਹੈਗੀ ਜੇ ਉਹ ਬੜੀ ਵਧੀਆ ਲੱਗਦੀ ਜੇ ਇੱਕ, ਵੀਰਾਨਾ ਫਿਲਮ ਹੈਗੀ ਏ ਇਹ ਵੀ ਵਧੀਆ ਆ, ਰ ਸ਼ੌਕ ਹੈਗਾ, ਅ ਸ਼ੌਕ ਹੈਗਾ ਵੇਖਣ ਦਾ ਅੱਛਾ ਸੀਰੀਅਲ ਵੇਖਦੇ ਹੋ ਕੀ?
ਹਾਂਜੀ-ਹਾਂਜੀ ਬੂਤ ਦੇ ਨਾਟਕ ਮਤਲਬ ਸਹੀ ਅੱਛਾ ਲੱਗਦਾ ਮੈਨੂੰ, ਹਾਂਜੀ ਇੱਕ ਨਾਟਕ ਆਂਦਾ ਆ ਉਹ ਵੀ ਅੱਛਾ ਹੈ।
ਹਾਂਜੀ-ਹਾਂਜੀ ਅਹ ਦੰਗਲ ਤੇ ਆਂਦਾ ਐਵੇਂ ਕੁਛ
ਹਾਂਜੀ-ਹਾਂਜੀ।
ਵਧੀਆ ਜੀ ਵਧੀਆ ਆਪ ਸੁਣਾਓ ਜੀ।
ਸਾਡੇ ਤਾ ਨਿਆਣੇ ਹੀ ਭੂਤ ਆਲਾ ਨਾਟਕ ਦੇਖ ਲੈਂਦੇ ਨੇ।
ਅ ਨਾ ਸਾਡੇ ਆਪਣੇ ਵੇਖ ਲੈਂਦੇ ਨੇ ਐਵੇਂ ਨੀ ਕਹਿਣਾ ਅੱਜ ਕੱਲ ਨਿਆਣਿਆ ਨੂੰ ਫੋਨ ਦੇ ਦੋ, ਤੇ ਕਹਿੰਦੇ ਨੇ ਵੀ ਭੂਤ ਲਾ ਦੋ ਭੂਤ ਲਾ ਦੋ।
ਹਾਂਜੀ-ਹਾਂਜੀ, ਉਹ ਕਿਥੇ ਡਰਦੇ ਨੇ, ਪਰ ਨਿਆਣੇ ਤਾ ਪਹਿਲੇ ਉਹ ਅਲਗ ਸੀਜ਼ਅਰ ਡਰ ਜਾਂਦੇ ਸੀ ਹੁਣ ਨੀ ਡਰਦੇ ਉਹ ਤਾ ਅਸੀ ਡਰ ਜਾਂਦੇ ਨਿਆਣੇ ਨੀ ਡਰਦੇ।
ਪਹਿਲੇ ਵਾਲੇ ਟਾਈਮ ਤੇ ਸਾਡੇ ਵਰਗੇ ਸਾਡੇ ਮਾਂ ਪਿਓ ਸਾਨੂੰ ਕਹਿ ਕਹਿ ਕੇ ਥੱਕ ਜਾਂਦੇ ਸੀ। ਸੋਜੋ ਸੋਜੋ ਨਈ ਸੌਂਦੇ ਤੇ ਭੂਤ ਆ ਗਿਆ ਨਾਲੇ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਅੱਜ ਕੱਲ ਦੇ ਨਿਆਣੇ ਹੈ ਜੇ ਕਹਿ ਦੋ ਭੂਤ ਆ ਗਿਆ ਤੇ ਇਹਨਾਂ ਦੀ ਅੱਖਾਂ ਖੋਲ੍ਹ ਜਾਂਦੀਆਂ ਨੇ।
ਹਾਂਜੀ-ਹਾਂਜੀ।
ਇਹੀ ਫ਼ਰਕ ਹੁੰਦਾ ਅੱਜ ਅੱਜ ਕੱਲ ਦੀ ਜਨਰੇਸ਼ਨ ਤੇ ਅੱਜ ਕੱਲ ਜਰਨਰੇਸ਼ਨ ਬੌਤ ਅੱਗੇ ਹੈਗੀ ਜੇ।
ਹਾਂਜੀ।
ਹੋਰ ਦੱਸੋ,
ਬਸ ਵਧੀਆ ਜੀ ਤੁਸੀਂ ਸੁਣਾਓ।
ਵਧੀਆ ਜੀ। ਬਸ ਹੁਣ ਬਣਾਵਾਂਗੇ ਰੋਟੀ ਪਾਣੀ ਫਿਰ ਵੇਖਣੇ ਆ ਕੀ ਕਰਨਾ, ਫਿਰ ਉਹੀ ਸ਼ਾਮ ਹੋ ਜਾਏਗੀ ਸ਼ਾਮੀ ਓਹੀਓ ਨਹਾ ਧੋਕੇ ਪਾਠ ਪੂਜਾ ਆਪਣਾ ਜੋਤ ਬੱਤੀ, ਫੇਰ ਆਪਣਾ ਰਾਤ,
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਬਸ ਜਨਾਨੀਆਂ ਤਾ ਐਵੇਂ ਹੀ ਨੇ, ਪਹਿਲੀ ਗੱਲ ਜੋਗੀ ਹੈਗੀ ਹੈ ਕੰਮ ਕਰਨ ਜੋਗੀ,
ਹਾ ਬਿਲਕੁਲ ਜੀ ਬਿਲਕੁਲ ਆ ਤੇ ਹੈ ਹੀ ਹੈ ਜੀ।
ਹਾਂਜੀ ਸੁਬੇ ਦਾ ਕਰੋ ਨਾਸ਼ਤੇ ਦਾ ਫੇਰ ਦੁਪਹਿਰ ਦਾ ਕਰੋ ਫੇਰ ਰਾਤ ਦਾ ਕਰੋ।
ਬਿਲਕੁਲ ਜੀ ਹੈ ਤੇ ਹੈ ਤੁਹਾਨੂੰ ਪਤਾ ਹੀ ਹੈ ਫੇਰ, ਜੇ ਇਨਸਾਨ ਕਮਾਨ ਜਾਏਗਾ ਤੇ ਪਿੱਛੋ ਔਰਤ ਨੂੰ ਤੇ ਬਣਾਣਾ ਪੈਣਾ ਈ ਏ ਅਗਰ, ਬੰਦਾ ਕਮਾਏਗਾ ਜਨਾਨੀ ਨੂੰ ਤੇ ਬਣਾਣੀ ਪੈਣੀ ਐ।
ਹਾਂਜੀ-ਹਾਂਜੀ ਪਰ ਸੋਚਣਾ ਈ ਪੈਂਦਾ ਨਾ ਕੀ ਬਣੇਗਾ ਕੀ ਨਹੀਂ ਬਣੇੇਗਾ।
ਸਬਜ਼ੀਆਂ ਦਾ ਬਹੁਤ ਰੋਲਾ ਹੈਗਾ ਜੇ ਕੀ ਬਣਾਈਏ ਕੀ ਖਾਈਏ। ਕਿਵੇਂ ਬਣਾਈ ਇੱਕ ਤਾਂ ਗਰਮੀ ਬੋਤ ਐ ਬੋਤ ਜ਼ਿਆਦਾ। ਸਵੇਰੇ ਸਾਡੇ ਇੱਥੇ ਬਰ ਸਾਤ ਆਈ ਸੀ ਪਰ ਹੁਣ ਨੀ ਹੈਗੀ ਸਵੇਰੇ ਮੌਸਮ ਠੀਕ ਸੀ।
ਹਾਂਜੀ-ਹਾਂਜੀ ਸਾਡੇ ਇੱਧਰ ਤੋਂ ਬੜੀ ਗਰਮੀ ਹੈਗੀ ਐ। ਬਰਸਾਤਾਂ ਈ ਨੀ ਆਈਆਂ ਫੇਰ ਸਾਰੀ ਗਰਮੀਆਂ ਐਵੇ ਨਿਕਲ ਗਈਆਂ ਬਰਸਤ
ਅੱਛਾ ਜੀ।
ਹਾਂਜੀ।
ਸਾਡੇ ਵੱਲ ਤੇ ਆਈ ਸਵੇਰੇ ਮਾੜੀ ਮੋਟੀ ਜ਼ਿਆਦਾ ਨੀ ਆਈ ਹੈ।
ਹਾਂਜੀ-ਹਾਂਜੀ ਸਾਡੇ ਇੱਧਰ ਨੀ ਆਈ।
ਇਨੀ ਆ ਜੇ ਗੀ ਇੱਧਰੋਂ ਹੋ ਕੇ ਗਈ ਐ ਨਾ ਹੁਣ ਸਭ ਪਾਸੇ ਜਾਏਗੀ ਇੱਧਰ
ਹਾਂਜੀ-ਹਾਂਜੀ ਦੱਸੋ, ਬਸ ਜੀ ਚੰਗੀ ਜੀ।
ਚੰਗਾ ਈ ਚਾਹੀਦਾ ਵੇ। ਵਧੀਆ ਜੀ ਗਰਮੀ ਇੰਨੀ ਹੋਈ ਪਈ ਨਾ ਬਹੁਤ ਜ਼ਿਆਦਾ ਅੱਜ ਕੱਲ ਏਸੀ ਪ ਖੇ ਇਹਨਾਂ ਤੋਂ ਬਿਨਾਂ ਹੈ ਈ ਨੀ ਜ਼ਿੰਦਗੀ।
ਹਾਂਜੀ ਹਾਂ ਬਹੁਤ ਜਿਆਦਾ ਗਰਮੀ ਹੁੰਦੀ ਐ।
ਹਾਂਜੀ,
ਹੋਰ?
ਵਧੀਆ ਜੀ, ਤੁਸੀਂ ਦੱਸੋ?
ਬਸ ਜੀ ਵਧੀਆ ਜੀ ਹੁਣ, ਬਸ ਚਾਵਲ ਰੱਖਾਂਗੀ ਹੁਣ ਮੈਂ ਰਾਜ ਮਾ ਬਣਾਏ ਨੇ ਚਾਵਲ ਬਣਾਏ ਨੇ ਹੁਣ ਅਸੀਂ
ਅੱਛਾ ਜੀ ਠੀਕ ਤੁਹਾਡੇ ਇੱਥੇ ਚਾਵਲ ਕਹਿੰਦੇ ਨੇ ਸਾਡੇ ਤੇ ਇਥੇ ਚੌਲ ਕਹਿੰਦੇ ਨੇ ਚੌਲ ਖਾਣ ਲੱਗੇ ਆ।
ਬਸ ਇੱਧਰ ਐਵੇਂ ਬੋਲਦੇ ਨੇ।
ਹੂੰ ਸਾਡੇ ਤੇ ਇੱਥੇ ਅਈ ਕਹਿੰਦੇ ਨੇ। ਕਿ ਚੌਲ ਖਾਣੇ ਨੇ ਚੌਲ ਬਣਾ ਲੋ। ਚੋਲਾਂ ਦੀ ਖਿਚੜੀ ਬਣਾ ਲੋ ਐਵੇਂ।
ਹੋਰ ਦੱਸੋ?
ਵਧੀਆ ਜੀ, ਤੁਸੀਂ ਦੱਸੋ?
ਬਸ ਜੀ ਵਧੀਆ ਜੀ।
ਵਧੀਆ ਈ ਚਾਹੀਦਾ ਜੀ। ਅਸੀ ਤੇ ਫੇਰ ਕੋਈ ਸੂਟ ਸਾਟ ਕੇ ਨਈ ਵੈਸੇ ਤੇ ਤੁਸੀਂ ਘੁੰਮ ਕੇ ਆਏ ਔ ਹਨਾ। ਠੀਕ ਐ ਜੀ, ਚਲੋ ਵਧੀਆ ਜੀ। ਹੈਲੋ ਚਲੋ ਠੀਕ ਐ ਜੀ